ਸਤਿ ਸ਼੍ਰੀ ਕਾਲ ਜੀ। ਸਤਿ ਸ਼੍ਰੀ ਅਕਾਲ ਪੁੱਤਰ ਕੀ ਹਾਲ ਆ?
ਹਾਂਜੀ ਵਧੀਆ ਜੀ ਤੁਸੀਂ ਸੁਣਾਓ?
ਬਸ ਪੁੱਤਰ ਹੋਰ ਸੁਣਾਓ ਘਰ ਸਭ ਠੀਕ ਆ।
ਹਾਂਜੀ, ਸਭ ਵਧੀਆ ਹੋਰ ਤੁਸੀਂ ਸੁਣਾਓ ਬੱਚੇ ਠੀਕ ਅੰਕਲ ਠੀਕ।
ਪੁੱਤ ਪੁੱਤ ਸਭ ਠੀਕ ਹੈਗੇ ਨੇ ਤੁਸੀਂ ਸੁਣਾਓ ਹੋਰ ਮੰਮੀ ਪਾਪਾ ਠੀਕ ਨੇ ਰੇ।
ਹਾਂਜੀ ਹਾਂਜੀ, ਸਭ ਵਧੀਆ ਹੋਰ ਕੀ ਕਰਦੇ ਸੀ।
ਬਸ ਪੁੱਤ ਗਰਮੀ ਬੜੀ ਹੋਈ ਪਈ ਐ। ਕਮ ਮੀਂਹ ਪਿਆ ਪਿਆ ਵੀ ਇੱਥੇ ਲੇਕਿਨ ਅੱਜ ਬਥੇਰੀ ਗਰਮੀ ਹੋਈ ਪਈ ਐ।
ਹਾਂ, ਗਰਮੀ ਦਾ ਤਾਂ ਬੁਰਾ ਹਾਲ ਹੈਗਾ। ਬੜੀ ਗਰਮੀ ਹੋਈ ਪਈ।
ਹਾਂ, ਏ ਸੀ ਵੀ ਚੱਲਣ ਦੇ ਏ ਸੀ ਵੀ ਚੱਲਣ ਡਏ ਨੇ ਲੇਕਿਨ ਗਰਮੀ ਬੋਤ ਐ।
ਵਿੱਚ ਵਿੱਚ ਹੁੰਦਾ ਮੌਸਮ ਠੀਕ ਫੇਰ ਓਹੀ ਹਾਲ ਹੋ ਜਾਂਦਾ।
ਹੂੰ, ਹੁਮਸ ਹੋ ਜਾਂਦੀ ਐ ਬਥੇਰੀ ਕੱਲ ਮੀਂਹ ਪੈ ਗਿਆ ਥੋੜਾ ਜਾ ਬਸ ਉਸ ਤੋਂ ਬਾਅਦ ਤਾਂ ਨੀਰੀ ਗਰਮੀ ਹੈਗੀ ਐ
ਹਾਂਜੀ, ਹਾਂਜੀ ਉਹ ਨਾ ਮੈਂ ਤੁਹਾਡੇ ਕੋਲੋਂ ਅ ਐਹ ਪੁੱਛਣਾ ਸੀ ਮੇਰੀ ਨਾ ਹੁਣ ਬਾਰਵੀਂ ਹੋਈ ਐ ਤੇ ਹੁਣ ਮੈਂ ਪੁੱਛਣਾ ਸੀ ਕਿ ਕਿ ਮੈਂ ਕੀ ਕਰਾਂ ਅੱਗੇ ਮਤਲਬ ਕਿਹੜੀ ਲਾਈਨ ਚ ਹੈਗਾ ਆ ਅੱਗੇ ਤਰੱਕੀ ਹੋਵੇ ਜਿਹਦੇ ਚ
ਹਾਂਜੀ ਹਾਂਜੀ ਪੁੱਤ ਟ ਟਵੈਲਥ ਚ ਕੀ ਹੈਗੇ ਸੀ ਤੁਹਾਡੇ ਕੋਲ ਸਬਜੈਕਟ ਕੀ ਹੈਗੇ ਸੀ
ਮੈਂ ਮੈਂ ਕੋਮਰਸ ਲਿਤੀ ਸੀ।
ਅੱਛਾ ਕੋਮਰਸ ਸਟਰੀਮ ਹੈਗੀ ਸੀ।
ਹਾਂਜੀ
ਅੱਛਾ ਵਿਦ ਮੈਥ ਹੈਗਾ ਸੀ ਕਿ ਵਿਦਾਊਟ ਮੈਥ
ਵਿਦਾਊਟ ਹੀ ਸੀਗਾ
ਅੱਛਾ ਪੁੱਤ ਤੇ ਹੁਣ ਕੀ ਕਰਨਾ ਕੋਈ ਕੋਰਸ ਵਗੈਰਾ ਕਰਨ ਦਾ ਹੈਗਾ ਏ ਇੰਟਰਸਟ ਕੇ ਕੋ ਕੋਲੇਜ ਜੁਆਇਨ ਕਰਨਾ
ਮੈਂ ਸੋਚਦੀ ਆ ਨਾਲ ਨਾਲ- ਨਾਲ ਗ੍ਰੈਜੂਏਸ਼ਨ ਵੀ ਹੋ ਜਾਏ ਤੇ ਨਾਲ -ਨਾਲ ਇੱਕ ਕੋਰਸ ਵੀ ਕਰਦਾ।
ਹਾਂ ਪੁੱਤ, ਹਾਂ ਪੁੱਤ ਗ੍ਰੈਜੂਏਸ਼ਨ ਬੜੀ ਜ਼ਰੂਰੀ ਹੈਗੀ ਏ ਗ੍ਰੈਜੂਏਸ਼ਨ ਕਰੇਗੀ ਤੇ ਆਪਣਾ ਨਾਲ ਦੀ ਨਾਲ ਕੋਈ ਕੋਰਸ ਕਰ। ਪਲਸ ਬੈਨੀਫਿਟ ਇਸੇ ਚ ਹੈਗਾ ਹੁਣ ਬਥੇਰੇ ਕੋਰਸ ਆਏ ਹੋਏ ਨੇ ਹੁਣ। ਕੰਪਿਊਟਰ ਲਾਈਨ ਚ ਏ ਆਈ ਦੇ ਬਥੇਰੇ ਕੋਰਸਿਸ ਹੈਗੇ ਨੇ ਡਿਜੀਟਲ ਮਾਰਕੀਟਿੰਗ ਹੈਗੀ ਏ ਅ ਸੇਲ ਤੇ ਹੈਗੇ ਕੋਡਿੰਗ ਹੈਗੀ ਏ ਪੁੱਤ ਐ ਹਾਂ ਐਨੀਮੇਸ਼ਨ ਦਾ ਹੈਗਾ ਕੋਰਸ ਬੜੇ ਚੰਗੇ ਕੋਰਸ ਆਏ ਹੋਏ ਨੇ। ਪਹਿਲੇ ਤੋਂ ਨਾ ਸ਼ੁਰੂਆਤ ਕਰ ਕੰਪਿਊਟਰ ਬੇਸਿਕ ਕੰਪਿਊਟਰ ਕੀਤਾ ਹੈ ਨਾ ਤੂੰ ਪੁੱਤ
ਹਾਂਜੀ, ਹਾਂਜੀ ਕੰਪਿਊਟਰ ਕੀਤਾ ਹੋਇਆ ਐ
ਹਾਂਜੀ ਤਾਂ ਬੇਸਿਕ ਕੀਤਾ ਬਸ ਫੇਰ ਤਾਂ ਕੋਈ ਦਿੱਕਤ ਨੀ ਆਣ ਵਾਲੀ ਆਪਣਾ ਕੋਈ ਪਹਿਲਾਂ ਡਿਜੀਟਲ ਮਾਰ ਮਾਰਕੀਟਿੰਗ ਦਾ ਸਟਾਰਟ ਕਰ। ਨਾਲੇ ਗ੍ਰੈਜੂਏਸ਼ਨ ਚ ਆਪਣਾ ਨਾ ਅ ਬੀ ਕੋਮ ਕਰ। ਰੈਗੂਲਰ ਬੀ ਕੋਮ ਕਰ ਨੋਰਮਲੀ
ਉਹ ਅ ਪ੍ਰਾਈਵੇਟ ਕਰਾ ਜਾਂ ਰੈਗੂਲਰ?
ਪੁੱਤ ਉਹ ਤਾਂ ਆਪਣੇ ਅਕੋਰਡਿੰਗ ਹੁੰਦੀ ਆ ਵੈਸੇ ਤਾਂ ਜਿਵੇਂ ਤੁਸੀਂ ਕੋਰਸ ਕਰਨਾ ਤਾਂ ਫੇਰ ਤਾਂ ਪ੍ਰਾਈਵੇਟ ਹੀ ਬੈਟਰ ਰਹੂੰਗੀ।
ਮਤਲਬ ਜਿੱਦਾਂ ਕੋਲਜ ਕਿੱਦਾਂ ਦਾ ਹੋਵੇ ਵਧੀਆ ਕੋਲਜ ਆਹੋ ਵਧੀਆ। ਕੋਲੇਜ ਤੇ ਕਰਾਂਗਾ ਤਾਂ ਆਹੋ ਬਹੁਤ ਜ਼ਿਆਦਾ ਖਰਚੇ ਨੇ ਫੀਸ ਅੱਜ ਕਲ ਫੀਸ ਹੀ ਮਾਰ ਖਾਂਦੀ ਐ ਇੰਨੇ- ਇੰਨੇ ਫੀਸ ਹੈਗੀਆ ਕੋਲੇਜਾਂ ਦੀ
ਜੇ ਪੁੱਤ ਤਾਂ ਖਰਚੇ ਵਾਧੂ ਹੈਗੇ ਨੇ ਤੇ ਫੇਰ ਉਹ ਸਾਡੇ ਕੋਲ ਹੁੰਦੇ ਨੀ। ਉਹ ਏਸ ਕਰਕੇ ਕਹਿ ਰਹੀ ਆ ਤੂੰ ਪ੍ਰਾਈਵੇਟ ਕੋਲਿਜ, ਪ੍ਰਾਈਵੇਟ ਕੋਲਿਜ ਤੋਂ ਕਰ ਪੁੱਤ ਨਾਲ ਦੇ ਨਾਲ ਕੋਰਸ ਕਰ
ਨਾਲੇ ਨਾ ਮੈਂ ਸੋਚਦੀ ਆ ਮੇਰਾ ਨਾ ਮੇਕਅਪ ਚ ਬੜਾ ਇੰਟਰਸਟ ਹੈਗਾ ਐ ਮੈਂ ਸੋਚਦੀ ਹਾਂ ਮੇਕਅਪ ਆ ਟਿਸ਼ਟ ਦਾ ਕੋਰਸ ਕਰ ਲਵਾਂ ਨਾਲ।
ਉਹ ਵੀ ਵਧੀਆ ਪੁੱਤ ਅਗਰ ਮੇਕਅਪ ਆਰਟਿਸਟ ਦਾ ਕਰਨੇ ਤਾਂ ਫੇਰ ਠੀਕ ਆ ਉਹ ਉਹ ਫੀਲਡ ਵੀ ਚੰਗੀ ਹੈਗੀ ਆ ਮੇਕਅਪ ਦੀ। ਬਿਲਕੁਲ, ਬਿਲਕੁਲ। ਅੱਜ ਕੱਲ੍ਹ ਤਾਂ ਇੰਨੇ ਮੇਕਅਪ ਔਰ ਮੇਕਓਵਰ ਖੁੱਲ੍ਹੇ ਹੋਏ ਨੇ ਸਾਡੇ ਇੱਥੇ ਦਾ ਕੁੜੀਆਂ ਬਿਲਕੁਲ ਐਵੇਂ' ਜਦੋਂ ਜਾਂਦੇ ਹਾਂ ਨਾ, ਪਾਰਲਰ ਤੇ ਅਸੀਂ ਤੇ ਸਾਰੇ ਕੁੜੀਆਂ ਹੀ ਕਰਦੀਆਂ ਨੇ ਅੱਗੇ ਵਰਕ ਆਪ ਤਾਂ ਕਰਦੀਆਂ ਹੀ ਨੀ ਪਾਰਲਰ ਵਾਲੀਆਂ ਕੁੜੀਆਂ ਹੀ ਅੱਗੇ ਕਰਦੀਆਂ ਨੇ ਵਰਕ ਕਿਉਂਕਿ ਸਾਰੇ ਅੱਜ ਕੱਲ ਕੁੜੀਆਂ ਨਾ, ਇਸ ਲਾਈਨ ਵਿਚ ਇਸ ਫੀਲਡ ਵਿੱਚ ਜਾ ਰਹੀਆਂ ਨੇ ਪੁੱਤ ਤੇ ਆਪਣਾ ਤੂੰ ਬਹੁਤ ਚੰਗਾ ਹੈ ਵੀ ਚੰਗਾ ਹੈਗਾ ਮੇਕਓਵਰ ਦਾ
ਹਾਂ ਮੈਂ ਇਹੀ ਸੋਚਦੀ ਸੀ ਪ੍ਰੋਫੈਸ਼ਨਲ, ਕੋਰਸ ਕਰ ਲਾ ਮੇਕਅਪ ਆਟਿਸਟ ਦਾ, ਨਾਲ ਬਿਊਸ਼ਨ ਦਾ, ਨਾਲ ਅੱਜ ਕਲ ਨੇਲ ਆਰਟ ਦਾ ਵੀ ਬੜਾ ਚਲਿਆ ਹੋਇਆ।
ਹਾਂ ਨੇਲਆਰਟ ਤਾਂ, ਨੇਲਆਰਟ ਤਾਂ ਬੜਾ ਹੀ ਸਕਸੈਸ ਹੋਇਆ ਬਾਬੂ। ਬੋਤ ਹੀ ਜ਼ਿਆਦਾ ਉਹ ਤਾਂ ਕਹਿੰਦੇ ਨੇ ਕਹਿੰਦੇ ਕਿ ਉਹਦੇ ਚ ਤਾਂ ਆਪਣਾ ਖਾਲੀ ਸਪੈਸ਼ਲ ਨੇਲ ਆਟ ਈ ਸਕੇਸਸ ਹੈਗੀ ਹੈ ਫਿਰ ਤਾਂ ਚ'
ਆਹ, ਆਹੋ ਮੈਂ ਬੜਾ ਸੁਣਿਆ ਅੱਜ ਕੱਲ, ਇਹ ਨੇਲ ਆਰਟਕ ਤਾਂ ਬੜਾ ਚਲਿਆ -ਚਲਿਆ ਹੋਇਆ ਹਰ ਕੋਈ ਨੇਲਆਰਟ ਕਰਾਂਦਾ ਪੇਐ।
ਨਹੀਂ, ਨਹੀਂ ਤੂੰ ਸਹੀ ਆਪਣਾ ਲਾਈਨ ਸਹੀ ਫੜੀ ਹੋਈ ਹੈ ਆਪਣੇ ਪੁੱਤ ਤੇ ਆਪਣਾ ਨਾ ਤੂੰ ਕਰ ਇਹਨੂੰ ਸਟਾਰਟ ਕਰ। ਕਹਿੰਦੇ ਨੇ ਅੱਜ ਕੱਲ੍ਹ ਤਾਂ ਨੇਲ ਆਰਟ ਦੇ ਬਥੇਰੇ ਪੈਸਾ ਬਥੇਰਾ ਹੈਗਾ ਇਸ ਲਾਈਨ ਚ ਵੀ ਬਹੁਤ' ਕਹਿੰਦੇ ਨੇ ਕਿ ਪਰਮਾਨੈਂਟ ਅਲੱਗ ਹੁੰਦਾ, ਸੀ ਨੇ ਔਰ ਦੂਜੇ ਅਲੱਗ ਹੁੰਦੇ ਨੇ ਤਾਂ ਸਭ ਦੇ ਚਾਰਜ ਅਲੱਗ- ਅਲੱਗ ਹੁੰਦੇ ਨੇ। ਮੈਂ ਹੁਣ ਗਈ ਸੀ ਕੱਲ ਇੱਕ ਪਾਰਲਰ ਵਿੱਚ ਉੱਥੇ ਕੁੜੀ ਕਰਾ ਰਹੀ ਸੀ ਇੱਕ, ਨੇਲ, ਨੇਲਪੈਂਟ ਉਹ ਕਰਾ ਰਹੀ ਸੀ ਤੇ ਉਹਨੇ ਕਰਾਏ ਨੇ ਤੇ ਢਾਈ ਤੇ ਤਿੰਨ ਘੰਟੇ ਲੱਗੇ ਉਹਨੂੰ। ਕੁਲ ਮਿਲਾ ਕੇ ਪਰ ਉਹ ਕਹਿਣਗੇ ਪੂਰੇ ਹੱਥ ਹੁੰਦੇ ਐਵੇਂਂ ਸੋਣੇ ਲੱਗਣ ਢਾਈ ਤਿੰਨ ਘੰਟੇ ਬਾਅਦ ਪਰਮਾਨੈਂਟ ਨੇਲ ਕਰਾਏ ਓਨੇ ਤਾਂ ਉਹ ਮਤਲਬ ਕੁੜੀ ਕਹਿੰਦੀ ਏ ਫਣ ਵਾਲੀ ਨੂੰ ਕਹਿੰਦੀ ਮੇਰੇ ਹਸਬੈਂਡ ਨੂੰ ਬੜਾ ਸ਼ੌਕ ਹੈਗਾ ਇਸ ਚੀਜ਼ ਦਾ ਆਪਣਾ ਉਹਨੇ ਦੇਖ ਆਪਣੇ ਵੀਡੀਓ ਕਾਲ ਤੇ ਹਸਬੈਂਡ ਨੂੰ ਵਿਖਾਏ ਨੇ ਲਸ ਓ ਖੁਸ਼ ਹੋ ਗਿਆ ਉਹੀ ਕਹਿੰਦੇ ਨੇ ਨਾ ਹਰ ਕਿਸ ਦਾ ਉਹ ਹੈ ਨਾ ਅੱਜ ਕਲ ਪੈਸਾ ਕਿ ਪੰਜ ਮਿੰਟ ਚ ਉਹ ਆਪਣਾ ਪੰਜ ਹਜ਼ਾਰ ਦੇ ਕੇ ਚਲਦੀ ਬਣੀ
ਸਹੀ ਗੱਲ ਹੈ ਪੈਸਿਆਂ ਨਾਲ ਹੀ ਸਾਰਾ ਕੁੱਛ ਹੈਗਾ
ਪੈਸਾ ਉਹ ਵੇਖੋ ਨਾ ਐਂਜ ਏ ਨਾ ਘਰ ਬੈਠੇ ਬੈਠੇ ਪਾਲਰ ਵਾਲੀ ਆਪਣਾ ਪੰਜ ਹਜ਼ਾਰ ਕਮਾ ਰਹੀਏ
ਅੱਜ ਕੱਲ ਤਾਂ ਫ੍ਰੀਲੈਂਸਿੰਗ ਵੀ ਬੜੀ ਚੱਲੀ ਹੋਈ ਹੈ ਘਰ, ਘਰ ਆ ਕੇ ਕੰਮ ਕਰ ਦਿੰਦੇ ਨੇ
ਬਸ ਬਸ ਓਹੀ ਨਾ ਸਵੀ ਲੈ ਸਿੰਘ ਚਲੀਓਏ ਨਾਲੇ ਨਾ ਹੇਅਰ ਦੇ ਬੜੇ ਅੱਜ ਕਲ ਤਾਂ ਜਿਹੜੇ ਇਹ ਚੱਲ ਨਹੀਂ ਟ੍ਰੀਟਮੈਂਟ ਉਹ, ਉਹ ਕੱਲ ਮੈਂ ਆਈ ਤੇ ਕੱਲ੍ਹ ਹੇਅਰ ਟਰੀਟਮੈਂਟ ਵੀ ਉੱਥੇ ਚੱਲ ਰਿਹਾ ਸੀ ਮੈਂ ਪਾਰਲਰ ਗਈ ਮੈਂ ਸੋਚਿਆ ਦੁਨੀਆਂ ਚ ਕਿੰਨੀ ਤਰੱਕੀ ਕੀ ਹੋ ਗਈ ਹੈ ਹ
ਅੱਛਾ
ਹਾਂ ਹੇਅਰ ਟ੍ਰਰੀਟਮੈਂਟ ਦਿੱਤਾ ਉਹਨੇ ਮੇਰੇ ਸਾਹਮਣੇ ਅਹ ਕਹਿ ਦ ਕੈਰਾਟੀਨ ਕੀਤੀ ਸਮੂਥਨਿੰਗ ਕੀਤੀ ਤੇ ਹਾਂ ਹਾਂ, ਹਾਂ ਮੈਂ ਪੁੱਤ ਹਾਂ ਮੈਂ ਪੁੱਤ ਕਰਾਈ ਹੋਈ ਹੈ ਆਹ ਮੇਰੇ ਬਾਲ ਡੈਮੇਜ ਜਾਂਦਾ ਹੋ ਗੇ ਸੀ ਮੈਂ ਕੈਰਾਟੀਨ ਕਰਵਾਈ ਸੀ ਸਿੰਗਲ
ਅੱਛਾ ਤੇ ਕੀ ਚਾਰਜਿਸ ਲੱਗੇ ਉਹਦੇ
ਮੇਰੀ ਕੈ ਮੇਰੀ ਕੈਰ ਮੇਰੇ ਕੈਰਟੀਨ ਦੇ ਪੰਦਰਾਂ ਸੌ ਲੱਗ ਗਏ ਸੀ।
ਅੱਛਾ ਖਾਲੀ ਕੈਰਾਟੀਨ ਕਰਾਈ ਤੁਸੀਂ ਮਤਲਬ
ਜੀ ਮੈਂ ਕਿਹਾ ਹੁਣ ਤਾਰ ਦਿਏ ਪੁਤ, ਹਾਂਜੀ-, -
ਅੱਛਾ
ਤੁਸੀਂ ਚਾਹੋ ਨਾ ਤੁਸੀਂ ਤਾਂ ਫੀਲਡ ਕੋਈ ਪਕੜ ਸਕਦੇ ਹੋ ਪੁੱਤਰ ਹੁਣ ਤੁਹਾਡੀ ਟਵਾਲਥ ਹੋਈ ਏ ਹੈਨਾ, ਤੁਸੀਂ ਜਾਣਾ ਚਾਹਏ ਕੰਪਿਊਟਰ ਸਾਇੰਸ ਵਿੱਚ ਉੱਥੇ ਵੀ ਅਛੀ ਨੌਲੇਜ ਹੈਗੀ ਏ ਜੋ ਜਾਣਾ ਚਾਹੋ ਇਸ- ਇਸ ਲਾਈਨ ਵਿਚ ਇੱਥੇ ਵੀ ਕਹਿੰਦਾ ਕਿ ਤੁਹਾਡਾ ਤਾਂ ਪਹਿਲੇ ਹੀ ਇੰਨਟਸਟ ਹੈਗਾ
ਉਹੀ ਹਾਂਜੀ, ਉਹੀ ਮੇਰਾ ਇੰਟਰਸਟ ਇਸ ਲਾਈਨ ਚ ਹੀ ਹੈਗਾ ਤੇ ਮੈਂ ਉਹੀ ਸੋਚ ਰਹੀ ਸੀ ਕਿ ਇਹੀ ਕੋਰਸ ਕਰਾਂ ਤੇ ਨਾਲ ਹੀ ਸਮਝ ਨੀ ਰਿਹਾ ਕਿੱਥੋਂ ਦੀ ਕਰਾਂ ਦਿੱਲੀ ਤੋਂ ਕਰਾਂ ਜਾਂ ਆਪਣੇ ਲੋਕਲ ਸ਼ਹਿਰ ਤੋਂ ਕਰਨਾ ਐ ਨੀ ਸਮਝ ਆ ਰਿਹਾ ਮੈਨੂੰ
ਹਾਂ-ਹਾਂ ਨਹੀਂ ਪੁੱਤਰ ਕੋਈ ਨੀ ਆਪਣੇ ਲੋਕਲ ਸ਼ਹਿਰ ਤੋਂ ਕਰੋ, ਲੋਕਲ ਸ਼ਹਿਰ ਤੁਹਾਡਾ ਚੰਗਾ ਏ ਆਪਣਾ ਬਾਹਰ ਨਹੀਂ ਜਾਣਾ ਪੜਨ ਸ਼ਹਿਰ ਆਪਣਾ ਘਰੇ ਦੇਰ ਸਵੇਰ ਆਏ ਕੋਈ ਦਿੱਕਤ ਨੀ ਘਰੋਂ ਕਰੋਂ ਆਪਣਾ ਬੈਸਟ ਤੋਂ ਬੈਸਟ ਆਪਣਾ ਪਾਲਰ ਕੋਰਸ ਕਰੋ, ਅੱਛੀ ਜਗ੍ਹਾ ਤੋਂ ਆਪਣਾ ਸਿੱਖੋ ਤੇ ਆਪਣਾ ਕੋਈ ਦਿਕਤ ਕਹਿੰਦੀ ਬੜੀਆ ਫੀਲਡ ਚੂਜ ਏ, ਹਾਂ ਅਗਰ ਤੁਸੀਂ ਕੰਪਿਊਟਰ ਲੈਣ ਵਿੱਚ ਜਾਣਾ ਉਹ ਵੀ ਅੱਛੀ ਲਾਈਨ ਏ ਪੜੇ ਸਟੱਡੀ ਦਾ ਤੁਹਾਨੂੰ ਹੈਗਾ ਇੰਟਰਸਟ ਤਾਂ ਉਹ ਵੀ ਸਹੀ ਹੈ। ਕੰਪਿਊਟਰ ਲਾਈਨ ਦੇ ਵਿੱਚ ਤੁਸੀਂ ਮੇਨ ਫਿਰ ਡਿਜੀਟਲ ਮਾਰਕਟਿੰਗ ਕਰੋ ਨਹੀਂ ਲੇਕਿਨ ਵੈਸੇ ਤੁਸੀਂ ਜਿਂਵੇ ਕਹਿ ਰਹੇ ਹੋ ਤੁਹਾਡਾ ਇੰਟਰਸਟ ਜ਼ਿਆਦਾ ਪਾਲਰ ਚ ਤੁਸੀ ਪਾਲਰ ਚ ਜਾਓ ਪੁੱਤ ਫਿਰ
ਆਹੋ ਉਹੀ ਮੇਰਾ ਇੰਟਰਸਟ ਉਹਦੇ ਚ ਹੀ ਹੈਗਾ ਜ਼ਿਆਦਾ ਨਾ ਤੇ ਉਹੀ ਮੈਂ ਸੋਚਦੀ ਕਿ ਉਹ ਦੋ ਯੂਨੀਵਰਸਿਟੀ ਹੈਗੀ ਤੇ ਇੱਕ ਲੈਕਮੀ ਹੈਗੀ ਏ ਇੱਕ ਓਰੇਨ ਹੈਗੀ ਏ ਤੇ ਮੈਂ ਉਹੀ ਸੋਚਦੀ ਹਾਂ ਕਿ ਲੈਕਮੀ ਤੋਂ ਕਰਾਂ ਓਰੇਨ ਤੋਂ ਕਰਾਂ ਲੈਕਮੀ ਦੀ ਫੀਸ ਦੋ ਲੱਖ ਹੈਗੀ ਏ ਤੇ ਓਰੇਨ ਦੀ ਡੇਢ ਲੱਖ ਏ ਤੇ ਉਹੀ ਸੋਚ ਰਹੀ ਹਾਂ ਕਿਦੇ ਤੋਂ ਕਰਾਂ ਮਤਲਬ ਉਹਦੇ ਚ ਸਾਰਾ ਸਿਖਾਉਣਗੇ
ਹਾਂ-ਹਾਂ, ਦੇਖੋ ਪੁੱਤ ਪੰਜਾਹ ਹਜ਼ਾਰ ਤਾਂ ਫ਼ਰਕ ਨਹੀਂ ਪੈਣਾ ਜ਼ਿੰਦਗੀ ਭਰ ਦੀ ਅ ਸਾਨੂੰ, ਬੈਨੀਫਿਟ ਮਿਲਣਾ ਤਾਂ ਤੈਨੂੰ ਨਾ ਤਸਲੀ ਕਰ ਪੂਰੀ ਆਪਣੀ ਆਰਾਮ ਨਾਲ ਤਾਂ ਦੋਨੋਂ ਈ ਕੰਪਨੀਆਂ ਦੋਨੋਂ ਈ ਬੈਸਟ ਹੈਗੀਆਂ ਹਨ।
ਓ ਗਈ ਸੀ ਮੈਂ ਲੈਕਮੀ ਤੇ ਦੱਸ ਰਹੇ ਸੀ ਮੱਤਲਬ ਓਹ ਸਾਰਾ ਦੱਸ ਰਹੇ ਸੀ ਜਿਦਾਂ ਤੁਹਾਨੂੰ ਪਾਰਟੀ ਮੇਕਅਪ ਹੋ ਗਿਆ ਨੋ ਮਤਲਬ ਮੇਕਅਪ ਹੋ ਗਿਆ ਓਲਡ ਏਜ ਮੇਕਅਪ ਹੋ ਗਿਆ ਸਾਰਾ ਮੇਕਅੱਪ ਕੈਂਦੇ ਆਪਾਂ ਸਿਖਾਉਣਗੇ ਤੇ ਪ੍ਰੈਕ ਟਿਸ ਵੀ ਹੋਏਗੀ ਨਾਲ ਟੈਸਟ ਲੈਣਗੇ, ਤੇ ਬਿਊਟੀਸ ਬਿਊਟੀਸ਼ਅਨ ਦਾ ਵੀ ਨਾਲ ਸਿਖਾਣਗੇ, ਤੇ ਨੇਲ ਆਰਟ ਕੈਂਦੇ ਸਾਡੇ ਨੇਲ ਆਰਟ ਵੀ ਇਨਕਲੂਡ ਈ ਹੈਗਾ ਏ ਗੱਲ ਮੈਨੂੰ ਬੜੀ ਵਧੀਆ ਲੱਗੀ
ਫਿਰ ਬੈਨੀਫਿਟ ਹੋ ਗਿਆ ਪੁੱਤਰ ਆਪਣਾ ਸਾਰਾ ਕੋਰਸ ਇੱਕ ਜਗ੍ਹਾ ਤੇ ਹੋ ਜਾਏ ਚਲੋ ਡੇਢ ਲੱਗਣ ਦੋ ਲੱਗਣ ਤਾਂ ਬੰਦਾ ਕੈਂਦਾ ਕਿ ਲਾਈਫ ਸੈਟ ਹੋ ਜਾਂਦੀ ਏ
ਹਾਂਜੀ-ਹਾਂਜੀ ਨਾਲ ਨਾਮ ਵੀ ਬੜਾ ਹੈਗਾ ਅਕੈਡਮੀ ਦਾ ਓਹ ਕੈਂਦੇ ਪਲੇਸਮੈਂਟ ਵੀ ਦੇਵਾਂਗੇ ਆਪਾਂ
ਅੱਛਾ-ਅੱਛਾ ਪੁੱਤ ਪਲੇਸਮੈਂਟ ਵੀ ਹੈਗੀ ਏ
ਹਾਂਜੀ ਓ ਕੈਂਦੇ ਪਲੇਸਮੈਂਟ ਵੀ ਅਸੀਂ ਜੇ ਤੁਸੀਂ ਜੋਬ ਕਰਨੀ ਹੋਏ ਤਾਂ ਪਲੇਸਮੈਂਟ ਵੀ ਸਾ ਕੋਲ ਹੈਗੀ ਏ ਤੇੇ ਤੁਸੀਂ ਆਪਣਾ ਖੋਲ ਲਓ ਤੁਹਾਡੀ ਆਪਣੀ ਮਰਜ਼ੀ ਏ ਫਿਰ
ਤਾਂ ਪੁੱਤਰ ਆਪਣਾ ਖੋਲਣ ਵਿਚ ਫਾਇਦਾ ਹੈ ਪਰ ਥੋੜ੍ਹਾ ਜਿਹਾ ਨਾ ਅਜੇ ਪੈਲੇ ਸਿੱਖ ਹੋਰ ਪ੍ਰੈਕਟਿਸ ਹੋਵੇਗੀ ਦੋ ਚਾਰ ਸਾਲ ਲੰਘ ਜਾਂਦੇ ਨੇ ਫਿਰ ਆਪਣਾ ਖੋਲਾਂਗੇ ਹੈਨਾ, ਹੱਥ ਹਾਂ ਮਜ਼ਬੂਤ ਹੁੰਦੀ ਐ, ਬਿਲਕੁੱਲ-ਬਿਲਕੁੱਲ ਪੈਲੇ ਜੋ ਬ ਕਰ ਲੈਂਦੇ, ਪ੍ਰੈਕਟਿਸ ਜਿੰਨੀ ਹੋ ਗਈ ਨਾ ਬੰਦੇ ਦੀ ਓ ਫਿਰ ਆਪਣਾ ਬੰਦਾ, ਬਿਲਕੁੱਲ ਸੈਟ ਹੋ ਜਾਂਦੈ। ਹੋਰ ਪੁੱਤਰ ਮੈਂ ਤਾਂ ਐਈ ਕਵਾਂਗੀ, ਤੈਨੂੰ ਸਈ ਸੁਜੈਸ਼ਨ ਦਿਆਂਗੀ, ਕੀ ਆਪਣਾ ਤੁਸੀਂ ਪਾਰਲਰ ਲੈਣ ਵਿੱਚ ਜਾਓ, ਆਪਣਾ ਓ ਕੈ ਜੇੜਾ ਤੁਸੀਂ ਕੈ ਰੇ ਓ ਪੂਰਾ ਫੁਲ ਕੋ ਕੋਰਸ ਕਰੋ। ਵਿਦ, ਨੇਲ ਪੈਂਟ ਵਾਲਾ।
ਹਾਂਜੀ, ਓਈ ਮੈ ਸੋਚ, ਹੋਰ ਤੁਹਾਡੇ ਉੱਧਰ ਵੀ ਹੈਗੀ ਕੋਈ ਕੋਲੇਜ, ਵਧੀਆ ਜਾਂ ਕੋਲੇਜ ਹੋਏ ਜਿੱਥੇ ਦਾ ਐਡਮਿਸ਼ਨ ਲੈਲਾਂ ਮੈਂ, ਮਤਲਬ ਬੀਕੋਮ ਕਰਾਂਗੀ ਨਾ ਨਾਲ-ਨਾਲ।
ਹਾਂਜੀ, ਕੋਲੇਜ ਕੁੱਛ ਬੋਤ ਹੈਗੇ ਨੇ। ਇਦੇ ਗ੍ਰਾਫਿਕ ਏਰ 'ਚ ਆ ਜਾਓ, ਗ੍ਰਾਫਿਕ ਏਰੇ 'ਚ ਕਰ ਲਓ ਤੁਸੀਂ। ਨਈ ਤਾਂ, ਉਤਰਾਂਚਲ ਯੂਨੀਵਰਸਿਟੀ ਪ੍ਰਾਈਵੇਟ ਹੈਗੀ, ਓਦੇ ਕਰਲੋ। ਸਾਡੇ ਇੱਥੇ ਤਾਂ ਬੋਤ ਹੈਗੀ ਆ, ਹਾਂ। ਪੁੱਤ
ਸਟੈਂਥ ਹੋਵੇ, ਕਿਉਂਕੀ ਰੈਗੂਲਰਲੀ ਨੀ ਨਾ ਕਰ ਸਕਦੀ ਮੈਂ ਫਿਰ, ਕਿਉਕਿ ਡੇਲੀ ਉੱਥੇ ਯੂਨੀਵਰਸਿਟੀ ਵੀ ਜਾਂਨਾ, ਮੇਕਅਪ ਵਾਲੀ। ਫਿਰ ਡਬਲ-ਡਬਲ ਹੋਣਾ ਨੀ ਨਾ ਡੇਲੀ ਜਾਣਾ, ਤੇ ਮੈਂ ਸੋਚ ਰੀਆ ਜਿੱਦਾਂ, ਇਗਜ਼ਾਮ ਦੇਣ ਜਾਣਾ ਪਏ ਬਸ।
ਹਾਂਜੀ-ਹਾਂਜੀ ਪੁ ਕੋਈ ਨਾ, ਤਾਂ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ ਜੁਆਇਨ ਕਰੋ। ਤੇ ਉਤਰਾਂਚਲ ਯੂਨੀਵਰਸਿਟੀ ਕਰੱਲੋ, ਨਈ ਤਾਂ ਏਦੋ ਚੰਡੀਗੜ੍ਹ ਤੋਂ ਵੀ ਹੈਗੀ ਆ, ਇਕ ਯੂਨੀਵਰਸਿਟੀ ਪ੍ਰਾਈਵੇਟ, ੳਦੇ ਕਰਲੋ।
ਹਾਂ, ਕੀ ਮਤਲਬ ਕੀ ਹਿਸਾਬ ਹੋਏਗਾ ਫੀਸ ਵਗੈਰਾ ਦਾ, ਕੀ ਕਿੱਦਾਂ ਹੋਏਗਾ?
ਪੁੱਤ-ਪੁੱਤ ਪ੍ਰਾਈਵੇਟ ਦਾ ਐ ਹੋ ਜਾਂਦੈ, ਜਿਵੇਂ ਆਈ ਕਾਰਡ ਬਣਾ ਕੇ ਦਿੰਦੇ ਨੇ ਓ ਤਾਂ ਓ ਸਟੂਡੈਂਟ, ਡੇਲੀ ਰੈਗੂਲਰ ਤਾਂ ਜੁਆਇਨ ਨੀ ਕਰਦੇ ਹੈਗੇ ਨੇ। ਤ ਓ ਆਪਣਾ ਆਈ ਕਾਰਡ ਦੇ ਦਿੰਦੇ ਨੇ, ਜਦੋਂ ਕਦੀ ਬੋਹ ਜਾਦਾ, ਜਿਵੇਂ ਕੋਈ ਐਗਜ਼ਾਮ ਹੋ ਗਿਆ ਓ ਦਿਨ ਜਾਣਾ ਬਸ, ਜਾਂ ਕੋਈ ਫੰਕਸ਼ਨ ਹੋ ਗਿਆ ਸਕੂਲ ਦਾ, ਓ ਅਟੈਂਡ ਕਰਨੇ ਪੈਂਦੇ ਨੇ। ਹਨਾਂ ਪ੍ਰਾਈਵੇਟ ਵਾਲਿਆ ਨੂੰ, ਰ ਫੀਸ ਓਨਾਂ ਦੀ ਐਵੇਂ ਪਾਂਦੀ ਆ, ਟਵੇਂਟੀ ਫਾਇਵ ਥਾਉਜੇਂਟ, ਪਰ ਸਮੈਸਟਰ ਪੈਂਦੀ। ਇੱਕ ਸਾਲ ਦੇ ਬੈ ਜਾਣਗੇ। ਹਾਂਜੀ, ਹਾਂ-ਹਾਂ, ਮਨ ਤੁਹਾਡੇ ਕੋਲ ਮਿਲਾ ਕੇ ਪਿੱਛ ਤਰ ਤੇ ਅੱਸੀ ਦੇ ਵਿੱਚ-ਵਿਚ, ਤੁਹਾਡੀ ਹੋ ਜਾਂਦੀ ਏ। ਬੀਕੋਮ, ਓਰ ਤੁਸੀਂ ਬੀਬੀਏ ਦਾ ਪ੍ਰੋਫੈਸ਼ਲ ਕੋਰਸ ਕਰੋਗੇ। ਤਾਂ ਪੁੱਤ ਉਦੇ ਚਾਰਜਿਸ ਜਾਦਾ ਨੇ, ਕਿਉਂਕਿ ਓ ਪ੍ਰੋਫੈਸ਼ਨਲ ਕੋਰਸ ਹੁੰਦੇ ਬੀ ਸੀ, ਬੀ ਬੀ ਏ, ਹਾਂ ਬੀ ਹੂਨ ਥੋੜੀ ਜੀ, ਪਚੱਤਰ ਤੱਕ ਹੋ ਜਾਏਗੀ ਤੁਹਾਡੀ, ਪਚੱਤਰ ਹਜ਼ਾਰ ਤੱਕ।
ਚਲੋ ਮੈਂ ਨਾ, ਤੁਸੀਂ ਨਾ ਅ ਮੈਨੂੰ ਦੱਸਣਾ ਕਿ, ਕਿ ਕਿਹੜੇ ਕੋ ਕਿੱਦਾਂ ਹੋਏਗਾ, ਐਡਮਿਸ਼ਨ ਵਗੈਰਾ।
ਹਾਂ ਮੈਂ ਤੈਨੂੰ, ਮੈਂ ਤੈਨੂੰ ਸਾਰਾ, ਹਾਂ ਮੈਂ ਤੈਨੂੰ ਸਾਰਾ ਪੁੱਤਰ ਦੱਸ ਦਾਂਗੀ। ਉਹ ਹੈਗੇ ਨੇ ਮੇਰੇ ਮਨ ਪੁੱਤ ਦਾ ਹੈਗਾ ਜਿਹੜਾ, ਜਾਣ ਕਾਰ ਟੀਚਰ ਨੇ ਸਾਡੇ, ਉੱਥੇ ਜਾਂਦੇਨੇ ਮੈਂ ਉਹਦੇ ਕੋਲ ਸਾਰਾ ਕੁਛ ਪੁੱਛ ਕੇ ਨਾ, ਹਾਂਜੀ-ਹਾਂਜੀ, ਮੈਂ ਤੈਨੂੰ ਸਾਰਾ ਪੁੱਤ ਦੱਸਣਗੇ। ਅੱਜ ਕੱਲ੍ਹ ਤਾਂ ਬੱਚੇ, ਅਹ ਸਟੱਡੀ ਵੀ ਪੂਰੀ ਜ਼ਰੂਰੀ ਹੈਗੀ। ਕਹਿੰਦੇ ਕੁੜੀਆਂ, ਅੱਜ ਕੱਲ ਇੰਨੀ ਵੱਧ ਚੱਲ ਗਏ, ਬਿਲਕੁਲ। ਨੌਲੇਜ ਸਟੱਡੀ -ਸਟੱਡੀ ਤਾਂ ਪੁਤ ਜਿੰਨੀ ਕਰੋ, ਉਨੀ ਚੰਗੀ ਹੈ ਐਜੂਕੇਸ਼ਨ ਦਾ।
ਸਾਡੇ ਸਟੱਡੀ ਕਰ ਕਰਕੇ, ਬਾਹਰ ਹੀ ਜਾਂਦੇ ਪਏ ਨੇ ਅੱਜ ਕੱਲ੍ਹ।
ਉਹ ਬਸ, ਇੰਡੀਆ 'ਚ ਤਾਂ ਲੋਕੀ ਬਾਹਰ ਜਾਂਦੇ ਵੀ ਪਏ ਨੇ ਮੈਂ ਕਹਿਣਾ, ਇੰਡੀਆ 'ਚ ਵੀ ਬਥੇਰੇ ਕੰਮ ਹੈਗੇ ਨੇ। ਲੋਕੀ, ਤਰੱਕੀ ਕਰਨ ਵਾਲੇ, ਇੰਡੀਆ ਚ ਵੀ ਕਰਦੇ ਪਏ ਨੇ, ਪੁੱਤ ਹੂੰ
ਕਰਦੇ ਪਏ ਨੇ, ਜਿਹਨਾਂ ਨੇ ਕਰਨੀ ਆ, ਉਹ ਤਾਂ ਕਰਦੇ ਹੀ ਪਏ ਨੇ
ਹਾਂ ਤੇ ਓਵੀ ਤੇ, ਕਰਦੇ ਪਏ ਕਹਿੰਣਾ ਕਿ
ਜ਼ਰੂਰ ਦੱਸਣਾ ਮੈਨੂੰ ਨਾ, ਪਤਾ ਕਰਕੇ
ਹਾਂ, ਪੁਤ ਜ਼ਰੂਰ ਮੈਂ ਤੈਨੂੰ, ਦੱਸਾਂਗੀ ਤੇ ਤੁਸੀਂ, ਪਾਰਲਰ ਵਗੈਰਾ ਦਾ ਵੀ, ਕੋਈ ਔਰ ਦਾ ਸਹਾਰਾ ਅਗਰ ਤਾਡਾ ਹੋਏ ਕਿ ਤੁਸੀਂ ਇੱਥੋਂ ਪੜਨਾਂ ਸਾਡੇ ਉੱਥੇ ਤਾਂ, ਇੱਥੋਂ ਆ ਕੇ ਕਰਨਾ ਮੈ ਉਹ ਵੀ, ਤੈਨੂੰ ਦੱਸ ਦਾਂਗੀ ਸਾਡੇ, ਇੱਥੇ ਵੀ ਬਥੇਰੇ ਅੱਛੇ -ਅੱਛੇ ਪਾਰਲਰ ਹੈਗੇ ਨੇ ਕੁੜੀਆਂ ਸਿੱਖਦੀਆਂ ਨੇ, ਇੱਥੋਂ ਕਰਨਾ ਇੱਥੋਂ, ਕਰ ਲੋ ਹਾਂ ਕੋਈ ਦਿੱਕਤ ਨਈ, ਤੇ ਤੁਸੀਂ ਕਰੋ ਮੈਂ ਤੁਹਾਨੂੰ ਦੱਸਾਂਗੀ, ਯੂਨੀਵਰਸਿਟੀ ਦਾ ਵੀ, ਤੇ ਪਾਰਲਰ ਵੀ ਪਤਾ ਕਰਾਂਗੀ ਮੇਰੀ ਕਿੱਟੀ ਦੀ ਹੈਗੀ ਨਾ ਫਰੈਂਡ, ਮੈਂ ਉਹਨਾਂ ਦੇ ਕੋਲ ਪੁੱਛ ਕੇ, ਫਿਰ ਦੱਸਦੀ ਆ ਹੋਰ ਸੁਣਾ, ਹੋਰ ਪੁੱਤ ਸਭ ਠੀਕ ਵਧੀਆ, ਸਾਰੇ ਹਾਂ ਬਸ। ਗਰਮੀ ਵਧ ਰਹੀ, ਬਚ ਕੇ ਰਹੋ, ਏ ਗਰਮੀ ਤੋਂ ਅੰਦਰੇ ਈ ਰਹੋ, ਏਸੀ -ਉਸੀ ਓਨ ਕਰਕੇ ਹੀ ਰੱਖੋ ਹੋਰ ਪੁੱਤ, ਸਭ ਠੀਕ ਨੇ
ਹਾਂਜੀ -ਹਾਂਜੀ ਸਭ ਵਧੀਆ ਚਲੋ ਠੀਕ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਪੁੱਤ।